ਸਸ੍ਰੀ ਅਕਾਲ ਜੀ, ਵਧੀਆ ਹੋਰ ਕੀ ਕਰ ਰਹੇ ਹੋ।
ਬਸ ਮਾਰਕੀਟ ਗਏ ਸੀਗੇ, ਹੁਨੇ ਆਏ ਹਾਂ।
ਅੱਛਾ ਸਹੀ ਹੈ ਮੈਂ ਪਤਾ ਲੱਗਿਆ ਕਿ ਉਹ ਕਹਿ ਰਹੇ ਸੀ ਗੁਰਦੁਆਰੇ ਗਏ ਓ
ਹਾਂ ਬਸ ਮਾਰਕੀਟ ਗਏ ਸੀਗੇ ਫਿਰ ਉਸ ਤੋਂ ਬਾਅਦ ਗੁਰਦੁਆਰੇ ਚਲੇ ਗਏ ਸੀਗੇ।
ਅੱਛਾ ਸਈ ਐ ਹੋਰ ਕਰ ਲਿਆ ਨਾਸ਼ਤਾ? ਹੋਰ ਸੁਣਾਓ।
ਬਸ ਵਧੀਆ ਫਸਟ ਕਲਾਸ ਚਾਹ ਬਣਾਣ ਲੱਗੀ ਆ ਚਾਹ ਪੀਆਂਗੀ।
ਅੱਛਾ ਨਾਲੇ?
ਹਾਂਜੀ-ਹਾਂਜੀ ਸਵੇਰੇ ਈ ਛੇ ਵਜੇ।
ਵਧੀਆ ਗੱਲ ਏ ਮੈਂ ਪੁੱਛਣਾ ਸੀਗਾ ਕੈਂਦੇ ਨੇ ਫੇਰ ਓ ਕੈਂਦੇ ਨੇ ਕੇ ਕਰਦੀ ਸੀਗੀ ਕਿ ਆਪਾਂ ਵੈਸ਼ਨੋ ਦੇਵੀ ਜਾਣਾ ਚੱਲਣਾ ਨਾ ਫੇਰ।
ਹਾਂ-ਹਾਂ ਤਿਆਰ ਆ ਮੈਂ ਤਿਆਰ ਆ।
ਅੱਛਾ ਸਈ ਐ ਹੋਰ। ਓਧਰ ਕੋਈ ਕਮਰੇ ਵਗੈਰਾ ਮਿਲਦੇ ਹੈਗੇ ਐ ਮਤਲਬ ਕਿੱਧਰ ਰੈਣਾ ਪਏਗਾ ਫਿਰ ਉੱਧਰ ਜਾ ਕੇ।
ਹਾਂ-ਹਾਂ ਮਿਲ ਜੇਗਾ ਕਮਰਾ ਰੈਂਟ ਤੇ ਮਿਲ ਜਾਂਦਾ ਹੈਗੈ। ਰਾਮ ਨਾਲ ਈਜ਼ਲੀ ਮਿਲ ਜਾਂਦਾ ਆ ਹਾਂਜੀ।
ਪਰਿਵਾਰ ਚ ਹੋਰ ਕੌਣ-ਕੌਣ ਏਂ?
ਪਰਵਾਰ ਚ। ਪਰਵਾਰ ਚ ਬਸ ਅਸੀਂ ਹਾਂਜੀ ਪੰਜ ਵੀ ਜੀਆਂ ਅਸੀਂ।
ਵਧੀਆ ਸਈ ਗੱਲ ਏ ਹੋਰ ਨਾਸ਼ਤਾ ਕਰ ਲਿਆ।
ਹਾਂਜੀ।
ਹੋਰ ਤੁਹਾਡੀ ਕੁੜੀ ਕੀ ਕਿੱਥੇ ਗਈ?
ਓ ਬਸ ਬਾਥਰੂਮ ਚ ਗਈ ਨਾਨ ਗਈ ਐ।
ਅੱਛਾ ਸਹੀ ਏ ਹੋਰ ਕੀ ਬਣਾਇਆ ਅੱਜ ਫਿਰ?
ਬਸ ਦਾਲ ਆਲੇ ਪਰੌਂਠੇ ਬਣਾਏ ਸਨ।
ਅੱਛਾ ਸਈ ਐ ਹੋਰ ਸੁਣਾਓ?
ਬਸ ਵਧੀਆ।
ਹੋਰ ਚਾਚੀ ਕਿੱਥੇ? ਚਾਚੀ-ਚਾਚੀ ਬਾਜਾਰ ਗਈ ਐ ਸਈ ਏ। ਅੱਛਾ। ਆਂਦੇ ਹੋਏ ਬਜਾਰੋਂ ਨਸਤਾ ਕਰਕੇ ਆਏ ਗੀ ਨਾ ਅੱਛਾ। ਤੁਸੀਂ ਨਿਗਾਰ ਕੇ ਆਏ ਲੰਗਰ ਖਾ ਕੇ ਆਇਓ ਗੁਰਦੁਆਰੇ
ਜੀ ਮੈਂ ਲੰਗਰ ਖਾ ਕੇ ਆਈ ਆ।
ਕੀ ਬਣਿਆ ਦਾ ਸੀ? ਕੜੀ ਚਾਵਲ। ਅੱਛਾ ਸਈ ਐ ਹੋਰ?
ਬਸ ਵਧ ਓ ਬਾਥਰੂਮ
ਸਈ ਐ ਦੁਪੈਰੇ ਕੀ ਬਣਾਣਾ ਫਿਰ? ਹਜੇ ਤਾਂ ਕੁੱਛ ਨੀ ਪਤਾ ਅੱਛਾ। ਆਪਾਂ ਵੀ ਹਲੇ ਕੁੱਝ ਵੇਖਿਆ ਨੀ ਦੇਖਨੇ ਆ ਕੀ ਬਣਾਨੇ ਆ। ਹੁਣ ਤਾ ਅਸੀ ਸਵੇਰੇ ਮੀਸੀ ਰੋਟੀ ਖਾਧੀ ਨਾਲੇ ਚਾਹ ਪੀਤੀ ਐ।
ਹਾਂਜੀ।
ਹੋਰ ਛੁੱਟੀਆਂ ਖਤਮ ਤੁਹਾਡੀ ਕੁੜੀ ਦੀਆ?
ਹਾਂਜੀ ਖਤਮ ਹੋ ਗੀਆਂ ਸਕੂਲ ਚੱਲ ਪੇ ਨੇ।
ਚ ਵਧੀਐ ਸਈ ਗੱਲ ਏ।
ਹਾਂਜੀ।
ਹੋਰ।
ਹੋਰ ਬਸ
ਜਾਣਾ ਕਿੱਥੇ ਘੁੰਮਣ ਸੋਚਦੇ ਆ ਚਲੋ ਚੱਲੇ ਆ ਕਿੱਥੇ ਘੁੰਮਣ। ਵਧੀਆ ਗੱਲ ਏ, ਗਰਮੀ ਬੜੀ ਹੋਈ ਦੀ ਐ।
ਬੋਹ ਜ਼ਿਆਦਾ ਗਰਮੀ ਹੋਈ ਦੀ ਐ।
ਹੂੰ।
ਹਾਂਜੀ।
ਹੋਰ ਕੀ ਕਰ ਰੇ?
ਬਸ ਬੈਠੇ ਹੋਏ ਆ ਗੁਰਦੁਵਾਰੇ ਆਏ ਆ ਹੁਣ, ਹੁਣ ਬਸ ਚਾਹ ਬਣਾਣ ਲੱਗੀ ਆਪਣੇ ਅਸਤੇ। ਥੋੜ੍ਹੀ ਜੀ ਤਾਕਤ ਆ ਜੇਗੀ ਸ਼ਰੀਰ 'ਚ ਚਾ ਪੀ ਕੇ।
ਸਈ ਹਲ ਏ।
ਹਾਂਜੀ-ਹਾਂਜੀ, ਹਾਂ ਜਨਾਨੀਆਂ ਲਈ ਜ਼ਰੂਰੀ ਹੁੰਦੀ ਏ ਨਾ ਚਾ‌ ਇਸ ਕਰਕੇ, ਹਾਂਜੀ।
ਅੱਛਾ, ਹੋਰ?
ਬਸ ਵਧੀਆ।
ਕੀ ਪਾਇਆ ਸੂਟ ਪਾ ਕੇ ਗਏ ਸੀਗੇ?
ਹਾਂ ਗੁਰਦੁਵਾਰੇ ਤਾਂ ਸੂਟ ਈ ਪਾ ਕੇ ਜਾਣਾ ਸੀ।
ਹਾਂ ਸਈ ਗੱਲ ਏ, ਹੋਰ ਮੈਂ ਸੋਚ ਰੀ ਸ਼ਾਮੀ ਵਕ ਘੁੰਮਣ ਚੱਲੇ ਆ। ਹਾਂ। ਚੱਲਾਂਗੇ। ਮੈਂ ਸੋਚ ਰੀ ਸੀ ਕੀ ਏਨੇ ਕਿੱਥੇ ਪਹਾੜਾਂ ਵੱਲ ਚੱਲੇ ਆ।
ਪਹਾੜਾਂ ਵੱਲ ਚੱਲੇ ਆ, ਪਹਾੜਾਂ ਵੱਲ ਤਾ ਵੈਸ਼ਨੋ ਦਰਬਾਰ ਜਾ ਸਕਨੇ ਆ।
ਹਾਂ ਏ ਵੀ ਗੱਲ ਏ, ਕਿੰਨਾ ਕ ਦੂਰ ਹੋਣਾ ਐਥੋਂ?
ਹਾਂ ਦੂਰ ਤਾਂ ਹੈ ਈ ਚੰਗਾ ਖਾਸਾ‌ ਪਰ ਮਜ਼ਾ ਬੜਾ ਆਉਂਦਾ ਆ।
ਹੂੰ ਚੜਾਈ ਵੀ 'ਤੇ ਕਰਨੀ ਪੈਂਦੀ ਏ ਨਾ।
ਨਾ ਹੁਣ 'ਤੇ ਚੜਾਈ ਉੱਥੋਂ ਦੀ ਅਸਾਨ ਹੋ ਗਈ ਏ ਸਿੱਧੀ ਐ ਬਿਲਕੁੱਲ।
ਮੈਂ ਤਾਂ ਬਸ ਅੰਬਰਸਰ ਗਈ ਵੀ ਆ ਔਰ ਕਿੱਥੇ ਗਈ ਨੀ ਕਦੀ।
ਹਾਂ, ਅਹਾ ਜਦੋਂ ਛੋਟੇ ਹੁੰਦੇ ਆ ਗਈ ਸੀ ਉਦੋਂ ਸੀ ਚੜਾਈ। ਉਦੋਂ ਸੀ ਪਾੜ-ਪੂੜ।
ਅੱਛਾ। ਅੱਛਾ ਵਧੀਆ ਗੱਲ ਏ। ਮੈਂ ਇਕ ਗੱਲ ਪੁੱਛਣੀ ਸੀ ਜਿਵੇਂ ਕਿ ਅਗਰ ਬੰਦੇ ਨੇ ਸਾਂਭਰ ਬਣਾਣਾ ਹੋਵੇ 'ਤੇ ਓ ਕਿਵੇਂ ਬਣਦਾ ਐ?
ਸਾਂਬਰ, ਸਾਂਬਰ ਅਰ ਹਰ ਦੀ ਦਾਲ ਲਵੋ, ਉਦੇ ਵਿੱਚ
ਹੋਰ? ਅੱਛਾ 'ਤੇ ਹੋਰ? ਅੱਛਾ!
ਬਾਦ ਜਦੋਂ ਸੀਟੀਆਂ ਵਾ ਜਾਣਗੀਆ ਤਿੰਨ-ਚਾਰ ਉਨੂੰ ਖੋਲੋ ਉਦੇ ਵਿੱਚ ਸਾਂਭਰ ਮਸਾਲਾ ਪਾਓ ਹਾਂਜੀ, ਇਮਲੀ ਦਾ ਘੋਲ ਪਾਓ।
ਅੱਛਾ, ਸਈ ਬਣਦੈ‌।
ਹਾਂ-ਹਾਂ ਬੋ ਤ ਵਧੀਆ ਬਣਦੈ ਫਿਰ ਉਨੂੰ ਰਾਈ ਔਰ ਲਾਲ ਮਿਰਚ ਦਾ ਤੜਕਾ ਲਗਾਓ।
ਅੱਛਾ ਨਾਲ ਡੋਸਾ ਬਣਾਉਂਦੇ ਓ ਇਡਲੀ?
ਅਸੀਂ ਤਾਂ ਇਡਲੀ ਬਣਾਨੇ ਹੈਗੇ ਆ ਡੋਸਾ ਤਾਂ ਕਦੀ
ਅੱਛਾ ਸਈ ਏ
ਹਾਂਜੀ।
ਹੋਰ ਸੁਨਾਓ?
ਬਸ
ਮੈਂ ਨਾ ਇੱਕ ਤੁਹਾਡੇ ਤੋਂ ਇੱਕ ਹੋਰ ਪੁੱਛਣਾ ਚ ਕਿਵੇਂ ਬੰਦਾ ਹੈਗਾ ਮੈਨੂੰ ਯਾਦ ਨੀ ਆਂਦਾ ਪਿਆ ਪੁੱਛ ਨੀ ਆਂ
ਹਾਂਜੀ ਪੁੱਛੋ?
ਚਲੋ ਬਾੱਦ ਚ ਪੁੱਛਣੀ ਆ ਮੈਂ ਪੁੱਛਣਾ ਸੀ ਕਿ ਤੁਸੀਂ ਅੰਮ੍ਰਿਤਸਰ ਜਾਓਗੇ ਨਾ ਤੇ ਮੈਨੂੰ ਦੱਸਣਾ ਮੈਂ ਵੀ ਤੁਹਾਡੇ ਨਾਲ ਚੱਲਾਂਗੀ।
ਹਾਂਜੀ- ਹਾਂਜੀ।
ਤੁਸੀ ਕਦੋਂ ਜਾਣਾ ਤੁਸੀ? ਕੋਈ ਮਤਲਬ ਹੋਵੇ ਇਕ-ਦੋਂ ਕਿੰਨੇ ਟਾਈਮ ਤੱਕ ਜਾਊਂਗੇ?
ਸਈ ਮੌਸਮ ਚ ਜਾਵਾਂਗੇ, ਹਜੇ ਤਾਂ ਗਰਮੀ ਆ ਬੋਹਤ।
ਹਾਂ ਗਰਮੀ ਚ ਓਥੇ ਦਰਸ਼ਨ ਵੀ ਨੀ ਹੁੰਦੇ ਨਾ।
ਹਾਂ ਗਰਮੀ ਚ ਸਈ ਤਰਾ ਦਰਸ਼ ਨੀ ਹੁੰਦੇ ਹੁਣ ਅਸੀਂ ਗੁਰਦਆਰੇ ਆਏ ਆ ਗੁੜੀ ਸਾਹਿਬ ਤੋਂ, ਏਡੀ ਗਰਮੀ ਸੀਗੀ ਬੋਹਤ ਜ਼ਾਦਾ। ਗਰਮੀ ਸੀਗੀ ਹਾਂਜੀ।
ਗਰਮੀ ਤਾਂ ਬੜੀ ਹੈਗੀ ਏ, ਬਾਰ ਨੀ ਨਿਕਲਿਆ ਜਾਂਦਾ।
ਹਾਂ ਬਾਰ ਨੀ ਨੀਕਲਿਆ ਜਾਂਦਾ।
ਉਹ ਪੂਰਾ ਦਿਨ ਅਸੀਂ ਚ ਬੈਠੇ ਰੋ- ਬੈਠੇ ਰੋ ਫੇਰ ਬਾਰ ਜਾਓ ਤੇ ਇੰਨੀ ਕਬਰਾੱਟ ਹੁੰਦੀ ਗਰਮੀ ਲੱਗਦੀ ਏ।
ਹਾਂ ਗਰਮੀ ਲੱਗਦੀ ਏ ਤਾਂ ਹੈ ਹੀ ਏ।
ਨਈ ਬਸ ਹੁਣ ਨਾਣ ਚੱਲੀ ਆ। ਨਾਲਾਗੀ ਹੋਰ ਕਿੰਨੇ ਵਜੇ ਉੱਠੇ ਸੀ?
ਮੈਂ, ਮੈਂ ਉੱਠ ਜਾਂਦੀ ਛੇ ਵਜੇ ਨਾਲ।
ਅੱਛਾ ਸਈ
ਹਾਂ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਨਾ।
ਹੂੰ ਅੱਜ ਸੁਡੇ ਹੈਗਾ।
ਹਾਂ ਅੱਜ ਤੇ ਸੰਡੇ ਪਰੋਂ ਆਦਤ ਹੋ ਗਈ ਨਾ ਜਲਦੀ ਉੱਠਣ ਦੀ। ਐਤਵਾਰ ਦੀ ਜਲਦੀ ਹਾਂ ਬਸ ਛੇ ਨੀ ਸਾਢੇ ਛੇ ਉੱਠੀ ਆ ਬਸ ਫਰਕ ਆ ਅੱਧਾ ਘੰਟੇ ਦਾ ਫਰਕ ਪਿਆ ਸੀਗਾ।
ਅੱਧਾ ਘੰਟਾ ਕੀ ਕੀਤਾ ਫੇਰ?
ਹੂੰ ਅੱਧੇ ਘੰਟੇ ਦਾ ਫ਼ਰਕ ਪਿਆ ਸੀਗਾ।
ਵੈਸੇ ਮੈਂ ਵੀ ਰੋਜ਼ ਕੰਮ ਤੇ ਜਾਂਨੀ ਆ ਦੱਸੋ ਜਲਦੀ ਮਤਲਬ ਕਿ ਨੀਦਰ ਨੀ ਖੁੱਲਦੀ ਅੱਜ ਐਤਵਾਰ ਸੀ, ਅੱਠ ਵਜੇ ਨੀਂਦਰ ਖੁੱਲ ਗਈ ਐ।
ਉਈ ਓ ਏ ਨਾ ਛੁੱਟੀ ਆਲੇ ਦਿਨ ਵੀ ਖੁੱਲ ਜਾਂਦੀ ਨੀਂਦਰ।
ਹੂੰ ਬਸ ਓਹੀ ਓਈ ਹੋਰ ਸੁਣਾਓ? ਹੋਰ ਦੁਪੇੈਰੇ ਕੀ ਬਣਾਣਾ? ਪੈਂਡ ਪ
ਤਾ ਬਣਾਉਣ ਨੂੰ ਕਹਿ ਰੇ ਨੇ
ਹੁਣ ਦੇਖ ਰਹੇ ਆ ਕਿ ਬਨਾਨੇ
ਹੋਰ? ਬਸ ਵਧੀਆ।
ਦਸ-ਵੱਜ ਗਏ ਨੇ, ਬਸ ਚਾਹ ਬਣਾਣ ਲੱਗੀ ਚਾਹ ਬਣਾਂਦੀ-ਬਣਾਂਦੀ ਕਰਨੀ ਆ ਗੱਲ, ਆਏ ਰਾਮ ਜੀ।
ਤੁਹਾਡੀ ਨਣਾਨ ਦੀ ਕੁੜੀ ਦਾ ਵਿਆਹ ਹੈਗਾ, ਜਾਣਾ ਫਿਰ?
ਨਾ, ਇਹ ਕਿਹੜਾ ਸਵਾਲ?
ਹਾਂਜੀ? ਅੱਛਾ, ਕਿਦੋ ਦਾ ਵਿਆਹ?
ਹੈ, ਚੌਵੀ ਕੇ ਛੱਬੀ ਦਾ, ਅਕਤੂਬਰ ਦੀ।
ਅੱਛਾ, ਕਿੱਦ ਵਿਆਹ ਹੋਣਾ ਉਹਦਾ, ਕਿੱਧਰ ਹੋਣਾ ਵਿਆਹ? ਜੰਮੂ, ਅੱਛਾ। ਅੱਛਾ ਸਈ ਏ, ਵਧੀਆ ਹੋਣਾ ਘਰ।
ਹਾਂ ਕਹਿੰਦੇ ਨੇ ਸਭ ਠੀਕ-ਠਾਕ ਹੈ, ਵਧੀਆ, ਚਲੋ ਪਰਮਾਤਮਾ ਕਰੇ ਵਧੀਆ ਈ ਰਹਿਣਾ ਚਾਹੀਦਾ। ਹੋਰ ਬਸ, ਚਾਹ ਬਣਾਣ ਚੱਲੀ ਆ, ਰਸੋਈ'ਚ ਆ ਗਈਆਂ ਮੈਂ। ਨਾ, ਹਜੇ ਤਾਂ ਕੋਈ ਨੀ ਕੀਤੀ। ਹਾਂ, ਜਰੂਰ।
ਅੱਛਾ
ਚਾਹ ਈ ਮਾਰੇਗੀ। ਗਰਮੀ ਨੂੰ।
ਹਾਂ ਸਹੀ ਗੱਲ ਏ, ਠੰਡਾ ਪੀਓ ਏਨੀ ਗਰਮੀ'ਚ ਚਾਹ ਪੀਂਦੇ ਪਏ ਓ। ਅੱਛਾ। ਮੈਂ ਕਹਿਣਾ ਸੀ, ਰਾਤੀ ਮੇਰੀ ਕੁੜੀ ਦਾ ਜਨਮ-ਦਿਨ ਏ, ਤੇ ਆ ਜਾਣਾ।
ਹਾਂ-ਹਾਂ, ਜ਼ਰੂਰ, ਜ਼ਰੂਰ ਆਵਾਂਗੇ।
ਹਾਂਜੀ, ਆ ਜਾਣਾ ਸੱਤ ਵਜੇ ਕੋਲ।
ਹਾਂਜੀ, ਠੀਕ ਐ ਜੀ।
ਹੋਰ? ਤੁਹਾਡੇ ਘਰ ਸਾਰੇ ਠੀਕ ਐ?
ਸਭ ਠੀਕ ਨੇ।
ਅੱਛਾ, ਵਧੀਆ ਗੱਲ ਏ। ਸਾਡੇ ਘਰ ਵੀ ਸਾਰੇ ਵਧੀਆ।
ਵਧੀਆ।
ਆਪਾਂ ਵੀ ਸੋਚਦੇ ਹਾਂ ਕਿ ਕੁਛ ਬਣਾਂਨੇ ਆ, ਵਧੀਆ ਤਾਂ ਮੈਂ ਪੂਛਾਂ ਤਾਡੇ ਤੋਂ। ਪੁੱਛਦੀ ਆ ਕੀਵੇ ਬਣਦਾ ਹੈਗਾ, ਆਪਾਂ ਵੀ ਬਣਾਕੇ ਦੇੇਖਾਂਗੇ।
ਹਾਂ-ਹਾਂ, ਬਣਾ ਲੈਣਾ। ਕੋਈ ਗੱਲ ਨੀ, ਪੁੱਛ ਲੈਣਾ, ਅਗਰ ਕੁਛ ਜਾਣਨਾ ਹੋਏਗਾ ਤਾਂ। ਹਾਂਜੀ ਜ਼ਰੂਰ, ਠੀਕ ਹੈ।
ਅੱਜ ਐਤਵਾਰ ਏ, ਅੱਜ ਟੈਮ ਹੈਗਾ ਬਣਾਣ ਦਾ, ਕੱਲ ਫਿਰ ਕੰਮ ਤੇ ਜਾਣਾ ਸਾਰਿਆਂ ਨੇ।
ਹਾਂ, ਕੱਲ ਤੋਂ ਫੇਰ ਓਹੀਓ ਕੰਮ ਸ਼ੁਰੂ ਹੋ ਜਾਣਾ।
ਹੋਰ, ਫਿਰ ਹਫ਼ਤੇ ਬਾਅਦ ਐਤਵਾਰ ਆਂਦੈ।
ਹਾਂਜੀ, ਹਫ਼ਤੇ ਬਾਅਦ ਐਤਵਾਰ ਆਂਦਾ।
ਹੋਰ ਦਸੋ, ਕਰਲੀ ਸਫਾਈਆਂ? ਕਰਲੀ ਸਫਾਈਆਂ? ਹਾਂਜੀ ਕਰਲੀਆ। ਸਫ਼ਾਈਆਂ ਕਰਕੇ ਗਈ ਸੀ ਗੁਰਦੂਆਰੇ। ਅੱਛਾ।
ਹਾਂਜੀ।
ਹੋਰ?
ਬਸ ਵਧੀਆ।
ਬਣ ਗਈ ਤੁਹਾਡੀ ਚਾਹ?
ਨਾ ਨਾ ਹੁਣ, ਮੈਂ ਹਜੇ ਵੜੀ ਆ ਰਸੋਈ ਦੇ ਵਿੱਚ, ਸੋਚ ਰਹੀ ਹਾਂ ਬਈ ਪਹਿਲਾਂ ਪਿੰਡੇ ਪਾਣੀ ਨੇ, ਚਾਹ ਬਣਾ ਕੇ ਰੱਖ
ਹਾਂ, ਪਤਾ ਨਾ ਕੇ ਬਾਰੇ ਕਹਿੰਦੇ ਨੇ, ਬਾ ਬਾਥਰੂਮ 'ਚ ਨਿਕਲ ਕੇ ਨਾ ਕੇ ਰਸੋਈ ਜਾ, ਉਹ ਜ਼ਿਆਦਾ ਗਰਮੀ ਲੱਗਦੀ ਏ।
ਜ਼ਿਆਦਾ ਗਰਮੀ ਲੱਗਦੀ, ਦਿਲ ਨੀ ਕਰਦਾ ਜਾਣਦਾ
ਆਹ ਹੋ, ਤਾਂ ਨਵੜ
ਪਹਿਲਲੇ ਹੀ ਬਣਾ ਲਓ